ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਕਿੱਦਾਂ ਓ ਜੀ ਤੁਸੀਂ? ਵਧੀਆ ਤੁਸੀਂ ਦੱਸੋ? ਜੀ-ਜੀ ਸਭ ਵਧੀਆ ਜੀ ਹੋਰ ਮੌਸਮ ਠੀਕ ਐ ਜੀ ਉੱਧਰ ਦਾ ਹਾਂਜੀ, ਮੌਸਮ ਵਧੀਆ ਹੋ ਗਿਆ ਸੀ ਸ਼ਾਮੀ ਅੱਜ ਹਾਂ, ਏਧਰ ਵੀ ਮੌਸਮ ਵਧੀਆ ਹੋ ਗਿਆ ਸੀਗਾ ਮੌਸਮ ਵੀ ਬਸ ਅੱਜ ਕਲ ਦਾ, ਕੀ ਮਤਲਬ ਬਦਲਦਾ ਰਹਿੰਦਾ ਵੇ ਜਿਸ ਕਰਕੇ ਤਬੀਅਤਾਂ ਖ਼ਰਾਬ ਹੋ ਜਾਂਦੀਆਂ ਨੇ ਹਾਂ, ਮੇਰੀ ਵੋਟੀ ਦੀ ਤਬੀਅਤ ਵੀ ਖ਼ਰਾਬ ਸੀ ਚਾਰ ਪੰਜ ਹੋ ਗਏ ਨੇ
ਹਾਂਜੀ ਤਾਂ
ਤਾਂਈ ਹੁਨ ਤੁਆਡੀ ਆਵਾਜ ਲੱਗ ਰਈ ਐ ਹਾਂਜੀ ਬਸ ਓਨਾਂ ਕੋਲੋ ਮੈਨੂੰ ਹੋ ਗੇਆ ਜੀ। ਬੁਡਾਪਾ ਆ ਜਾਂਦੈ ਨਾ ਚ ਹੋਰ ਦਵਾਈ ਲੈਨੀ ਸੀ। ਹਾਂਜੀ ਦਵਾਈ ਬਸ ਹੁਨੇ ਖਾਵਾਂਗੀ ਮੈਂ ਕਿਆ ਤਾਨੂੰ ਹਾਲ-ਚਾਲ ਪੁੱਛ ਲੀਏ ਮੋਸ ਮੋਮੀ ਗੱਲ ਹੋਈ ਨੀ ਮੈਂ ਕਿਆ ਚੱਲ ਗੱਲ ਬਾਤ ਕਰ ਲੈਨੇ ਆਂ ਹਾਂਜੀ ਹੋ ਅੱਜ ਸੀ ਕੋਈ ਸਮਾਗਮ ਹੋਨਾ ਗੁਰਦੁਆਰੇ ਦੇ ਸਮਾਗਮ ਤੇ ਹੋ ਗੇਆ। ਹਾਂਜੀ, ਮੰਮੀ ਪਾਪਾ ਗਏ ਸੀ। ਅੱਛਾ ਤੁਸੀਂ ਨੀ ਗਏ ਓਂ।
ਹਾਂਜੀ, ਮੈਂ ਡੋਗੀ ਕੋਲ ਬੈਠੀ ਹੋਈ ਸੀ।
ਹਾਂ ਮੈਨੂੰ ਤੁਸੀ ਦੱਸੇਆ ਸੀ ਬੜੀ ਰਖਵਾਲੀ ਕਰਦੇ ਓਂ ਜ਼ਰੂਰੀ ਐ ਅਸੀਂ ਵੀ ਅਸੀਂ ਓਦੇ ਪਰਵਾਰ ਦੇ ਜੀ ਵਾਂਗੂ ਓਨਾਂ ਦੀ ਸੇਵਾ ਕਰਨ ਵਾਲੀ ਬੜੀ ਅੱਛੀ ਗੱਲ ਹੈਗੀ ਤੁਸੀਂ ਬੜੇ ਵਦੀਆ ਕਰਦੇ ਓਂ ਹਾਂਜੀ, ਹਰ ਕੋਈ ਨੀ ਕਰਦਾ ਨਾ ਤੇ ਤੁਸੀਂ ਬੜਾ ਵਦੀਆ ਕਰਨੈ ਮੈਂ ਦੇਖੇਆ ਵੀ ਸੀ ਬੜਾ ਆਪਨੇ ਅ ਬੱਚਿਆਂ ਵਾਂਗੂ ਭਰਾਵਾਂ ਵਾਂਗੂੰ ਓਨ੍ਹਾ ਦੀ ਕੇਅਰ ਕਰਦੇ ਓਂ ਬੜੀ ਅੱਛੀ ਗੱਲ ਹੈਗੀ ਐ। ਹਾਂਜੀ ਠੀਕ ਐ, ਵਦੀਆ ਲੱਗੇਆ ਸੰਦੀਪ। ਹੋਰ ਸਬ ਹੋਰ-ਹੋਰ ਬੱਚੇ ਹੋਰ ਸਬ ਠੀਕ ਹਾਂਜੀ-ਹਾਂਜੀ ਸਭ ਵਦੀਆ ਨਾਨਕੇ ਮੈਂ ਕਿਆ ਬੱਚੇ ਆਏ ਹੋਨੇ ਸਾਰੇ। ਹਾਂਜੀ ਰੌਨਕਾਂ ਲੱਗੀਆਂ ਹੋਈਆਂ ਨੇ ਏਥੇ ਤੇ। ਹਾਂ ਬਸ ਐਦਰ ਈ ਆਏ ਨੇ ਭੈਣਾਂ ਦੇ ਬੱਚੇ ਤੇ ਓਈ ਓਨਾਂ ਦੀ ਡਿਮਾਂਡ ਓਈ ਚਲਦੀ ਰੈਂਦੀ ਏ। ਅੱਜ ਪੀਜ਼ਾ ਮੰਗਵਾ ਦੋ ਜੀ ਮੰਗਵਾ ਦੋ ਔਨਲਾਈਨ ਬਸ ਔਨਲਾਈਨ ਤਾਂ ਨਾ ਬੱਚੇ ਬੱਚਿਆਂ ਨੂੰ ਬੜਾ ਜ਼ਾਦਾ ਨਾ ਗ਼ਲਤ ਆਦਤ ਪਾਈ ਐ ਅਸੀਂ। ਅੱਛਾ, ਹਾਂ ਅਫਸਰਾਂ ਦੀ ਤੇ ਨਾ ਜੇ ਛੋਟੇ ਬੱਚੇ ਕੈਂਦੇ ਹੁੰਦੇ ਟੀ ਵੀ ਦੇਖਾਂਗੇ ਤੇ ਤਾਂ ਰੋਟੀ ਖਾਵਾਂਗੇ। ਹਾਂਜੀ, ਏ ਆਦਤਾਂ ਕਰਕੇ ਬੱਚੇ ਦੀ ਆਦਤ ਬਿਗੜਦੀਆਂ ਨੇ ਬਹੁ ਜ਼ਾਦਾ। ਅੱਗੇ ਮਾਪਿਆਂ ਨੂੰ ਈ ਫਿਰ ਦਿੱਕਤ ਦਾ ਸਾਮਨਾ ਕਰਨਾ ਪੈਂਦਾ। ਤੇ ਪੈਲੇ ਏਸ ਤਰਾਂ ਡਾਂਟ ਕੇ ਬੱਚਿਆਂ ਨੂੰ ਠੀਕ ਕਰਦੀ ਏ ਤੇ ਬੜਾ ਵਦੀਆ ਹੁੰਦੈ। ਹਾਂਜੀ, ਹੂੰ ਥੋੜਾ ਬੱਚਾ ਦੇਰ ਨਾਲ ਕੰਟਰੋਲ ਵਿਚ ਹੈਨੀ ਨਿਯੰਤਰਨ ਵੀ ਹੋਨਾ ਚਈਦੈ। ਨਈ ਤੇ ਬੱਚੇ ਹੱਥੋਂ ਦੀ ਨਿਕਲ ਜਾਂਦੇ ਨੇ।
ਹਾਂਜੀ।
ਤੁਆਡੇ ਏਦਰ ਵੀ ਐਵੇਂ ਟੀ ਵੀ ਦੇਖਦੇ ਨੇ ਜਾ ਬੱਚੇ ਟੀ ਵੀ ਦੇਖ ਕੇ ਖਾਂਦੇ ਨੇ ਯਾ ਫਿਰ ਮਤਲਬ ਟੀਵੀ ਦੇਖ ਕੇ ਫੋਨ ਚਲਾ ਕੇ ਰੋਟੀ ਖਾਂਦੇ ਨੇ, ਐਵੇਂ ਤੇ ਰੋ
ਖਾ ਸਕਦੇ ਓਂ।
ਅਗਲੇ ਬੱਚਿਆਂ ਨੂੰ ਗੇ ਗੇਮਾਂ ਚ ਵੀ ਬੜਾ ਮਤਲਬ ਔਨਲਾਈਨ ਗੇਮ ਦੇਖਨ ਤੇ ਬੜਾ ਬੱਚਿਆਂ ਦਾ ਸ਼ੌਕ ਵੱਧਗੇ ਨੇ ਪੈਲੇ ਬੱਚੇ ਘਰੋ ਬਾਰ ਨੀ ਕਰਦੇ ਸੀ ਕ੍ਰਿਕਟ ਖੇਲਦੇ ਸੀ, ਸਟੈਪੁਡ ਖੇਲਦੇ ਸੀ, ਓ ਖੇਡਾਂ ਹੁਨ ਚਲੀਆਂ ਕਿ ਨਾਮ ਵੀ ਨੀ ਪਤਾ ਬੱਚਿਆਂ ਨੂੰ ਹਾਂਜੀ ਅੱਜ ਕਲ ਫੋਨ ਈ ਫੋਨ ਵਿਚ ਬਿਜੀ ਹੋ ਗਏ ਨੇ। ਹਾਂ ਬੱਚੇ ਵੀ ਤੇ ਵੱਡੇ ਬੱਚਿਆਂ ਨੂੰ ਪਤਾ ਨੀ ਖੋ-ਖੋ ਦਾ ਖੇਲ ਹੁੰਦਾ ਸੀ, ਕਬੱਡੀ ਹੁੰਦੀ ਸੀ, ਸਟੈਪ ਪੜੋਂਦੇ ਸੀ, ਬੱਚਿਆਂ ਨੂੰ ਹੁਨ ਕਿੱਥੇ ਯਾਦ ਹੈਗਾ ਨਾ। ਘਰੋਂ ਬਾਹਰ ਨਿਕਲਨਗੇ ਤਾਂਈ ਨਾ ਹਾਂਜੀ
ਹਾਂ ਓ ਤੇ ਹੈ।
ਮੈਨੂੰ ਤੇ ਯਾਦ ਆ ਰਿਹਾ ਸੀ ਅਸੀਂ ਬਚਪਨ ਖੇਡੇਆ ਸੀ ਉਹ ਪੱਥਰ ਪਾਣੇ ਖੇਡੇਆ ਕਰਦੇ ਸੀ। ਤਾਨੂੰ ਯਾਦ ਹੈ, ਹਾਂਜੀ ਪਰ ਉਹ ਬਰਫ਼ ਪਾਣੀ ਹਾਂ ਪੱਥਰ ਪਾਣੀ ਬਰਫ਼ ਪਾਣੀ ਦਾ ਇੱਕ ਖੇਡ ਹੁੰਦਾ ਸੀ। ਇੱਕ ਖੋ, ਖੋ ਆਂਦਾ ਸੀ, ਤੇ ਬੜੇ ਵਧੀਆ ਅਸੀਂ ਤੇ ਮੇਂ ਸਾਰੇ ਬੱਚੇ ਇਕੱਠੇ ਹੋ ਕੇ ਖੇਡਦੇ ਸੀ, ਮੱਲੇ ਦੇ ਵਿੱਚ ਰੌਣ ਲੱਗੇ ਰੈਂ ਦੀਆਂ ਸੀ। ਅੱਜ ਕਲ ਮੱਲੇ ਚ ਹੈ ਈ ਨਹੀਂ ਅੱਜ ਕੱਲ ਤੇ ਸਾਰੇ ਫੋਨ ਚ ਹੀ ਬਿਜੀ ਨੇ ਉਹ ਮਹੱਲੇ ਖਾਲੀ ਹੋਏ ਪਏ ਨੇ ਬੱਚੇ ਫੋਨ ਚ ਨੇ ਯਾ ਫੇਰ ਬੱਚੇ ਅੱਜ ਕੱਲ੍ਹ ਨਾ ਅਹ ਨਵੇਂ ਨਵੀਂ ਚੀਜ਼ਾਂ ਚ ਨੇ ਗੇਮ ਅੱਡਾ ਹੋ ਗਿਆ ਉੱਥੇ ਗੇਮਾਂ ਖੇਡ ਡਾਂਦੇ ਨੇ ਬੱਚਿਆਂ ਨੂੰ ਪੈਸੇ ਲੈ ਲੈ ਕੇ ਹਾਂਜੀ। ਸਾਡੇ ਬੱਚਿਆਂ ਦਾ ਪੈਸਾ ਉੱਥੇ ਹੀ ਬੜਾ ਉਜੜ ਰਿਹਾ, ਬੱਚੇ ਪੈਸਾ ਬੜਾ ਬਰਬਾਦ ਕਰ ਰਹੇ ਨੇ।
ਹੈ।
ਹਾਂ
ਬੱਚਾ ਰੋ ਰੇਆ ਤੁਹਾਡਾ
ਬਸ ਬੱਚਿਆਂ ਨੇ ਰੋਣਾ ਹੀ ਹੈ, ਇਹ ਚਲਦਾ ਹੀ ਰੈਂਦਾ ਵੇ। ਬਸ। ਬਸ ਮੇ ਓਹੀ ਕੇਹ ਰਹੇ ਬੱਚਿਆਂ ਦਾ ਅੱਜ -ਕੱਲ ਨਾ ਸਾਨੂੰ ਬੜਾ ਲੋੜ ਏ। ਕਿ ਬਚੇਆਂ ਨੂੰ ਅਸੀਂ ਚੰਗੀ ਸਿੱਖਿਆ ਦੇਈਏ, ਅਸੀਂ ਦੱਸੀ ਕਿਤਾਬਾਂ ਦੀ ਕਿਉਂਕਿ ਏਹ ਇਤਿਹਾਸਕ ਕਿਤਾਬਾਂ ਵੀ ਦਿੱਤੀ ਏ ਪੜ੍ਹਨ ਵਾਸਤੇ ਪੜ੍ਹਾਇਆ
ਹਾਂਜੀ।
ਤੇ ਤੁਸੀਂ ਓਥੇ ਬਚੇਆਂ ਨੂ, ਤੂਸੀ ਤੇ ਵੈਸੇ ਵੀ ਓ। ਹਾਂਜੀ, ਕਲਾਸੇਸ ਦੇਂਦੇ ਓ ਨਾ? ਹਾਂਜੀ- ਹਾਂਜੀ, ਅਸੀਂ ਬੱਚਿਆਂ ਨੂੰ ਇਤਿਹਾਸਿਕ ਕਲਾਸਾਂ ਹੁਣ ਕੱਲ- ਕੱਲ, ਪਰਸੋ ਤੇ ਮੇਰੀ ਇਕ- ਦੋ ਜਗ੍ਹਾ ਕਲਾਸ ਹੈਗੀ ਏ, ਲੈਕਚਰ ਹੈਗੇ ਨੇ ਉਥੇ ਅਸੀਂ ਬੱਚੇਆਂ ਨੂੰ ਏਹਨਾਂ ਚੀਜ਼ਾਂ ਬਾਰੇ ਜਾਣੂ ਕਰ ਵਾਣਾ ਵ ਅਸੀਂ ਤੇ ਕੋਸ਼ਿਸ਼ ਕਰ ਜਿਨਾਦੇ ਬਚੇਆਂ ਨੂੰ ਜਿਵੇ ਜੋੜ ਸਕਨੇ ਜੋੜੀਏ ਹਾਂਜੀ ਅੱਜ-ਕੱਲ ਬੜੀ ਲੋੜ ਐ ਬਚੇਆਂ ਨੂੰ ਨਾ ਏਹਨਾਂ ਚੀਜ਼ਾਂ ਬਾਰੇ ਪਤਾ ਲੱਗੇ ਇਤਿਹਾਸ ਦੀ ਅੱਜ -ਕੱਲ੍ਹ ਦੇ ਬੱਚੇ ਕਿਤਾਬਾਂ ਨੂੰ ਛੱਡ ਹੀ ਗਏ ਨੇ ਬਸ, ਉਹਨਾਂ ਨੂੰ ਬਸ ਸਕੂਲ ਦੀ ਕਿਤਾਬਾਂ ਚਾਈਦੀਆਂ ਨੇ ਓਹੀ ਬਸ ਚੈਪਟਰਸ ਓਈ ਸਿਲੇਬਸ ਪੂਰਾ ਹੋ ਗਿਆ ਓਸ ਤੂ ਬਾਅਦ, ਹਾਂਜੀ ਕਿਤਾਬ ਦਾ ਮਤਲਬ ਹੀ ਨਈ। ਕੁੱਝ ਇਤਿਹਾਸਿਕਦੀ ਕਿਤਾਬਾਂ ਪੜ੍ਹਨ ਦਾ ਮੰਨ ਹੀ ਨੀ ਐ, ਪੈਲੇ ਤਾਂ ਬੱਚੇ ਨੂੰ ਅਸੀਂ ਕਿਤਾਬਾਂ 'ਚ ਚੁਟਕੂਲੇ ਦੀ ਕਿਤਾਬਾਂ ਵੀ ਆਂਦੀਆਂ ਸੀ ਮੈਨੂੰ, ਹਾਂਜੀ, ਹਜੇ ਤੱਕ ਯਾਦ ਏ ਏਕ ਕਿਰਦਾਰ ਹੋਇਆ ਕਰਦਾ ਸੀ, ਚਾਚਾ -ਚੌਧਰੀ ਨਾਮ ਤੋਂ। ਅੱਛਾ, ਤੇ ਹੁਣ ਬੱਚੇਆਂ ਨੂੰ ਪਤਾ ਹੀ ਨਈ ਹੋਣਾ। ਚਾਚਾ- ਚੌਧਰੀ ਕੌਣ ਸੀ? ਨਹੀਂ ਪਤਾ ਹੋਣਾ ਬੜੀ ਕਿਤਾਬਾਂ ਆਂਦੀ ਸਨ ਏਦੀਆਂ, ਹਾਂ ਪੈਲੇ ਸਾਬੂ ਨਾਮ ਤੋਂ ਹੁੰਦੇ ਸੀ ਕਿਰਦਾਰ, ਬੜੇ ਕਿਤਾਬਾਂ ਇਚ ਹੁਣ ਓਹ ਕਿਤਾਬਾਂ ਵੀ ਨਈ ਰਹੀਆਂ ਤੇ, ਬੱਚੇ ਪੜ੍ਹਨ ਵਾਲੇ ਵੀ ਨਈ ਰਹੇ। ਹਾਂਜੀ, ਹੁਣ ਤੇ ਬਸ ਓ ਟੀਵੀ ਨੇ ਹੀ ਸਭ -ਕੁਛ ਖ੍ਹੋ ਲੇਆ ਹਾਂਜੀ। ਤੁਹਾਡੇ ਇਸ ਬਾਰੇ ਕੀ ਵਿਚਾਰ ਐ? ਹਾਂਜੀ ਜ਼ਰੂਰ, ਬੱਚਿਆਂ ਨੂੰ ਏਹੀ ਸਿੱਖ ਦੇਣੀ ਚਾਹੀਦੀ ਐ। ਹੂੰ, ਇਤਿਹਾਸਿਕ ਹਾਂ ਬੜੀ ਪਹਿਲ ਤੇ ਨਾ ਅਲੱਗ। ਕਿਤਾਬਾ ਹੂੰਦਿਆ ਸੀ, ਵੈਸੇ ਤੇ ਸਕੂਲਾਂ 'ਚ ਵੀ ਲਗਾਣੀ ਚਾਹੀਦੀ ਐ। ਪੰਜਾਬੀ ਤੋਂ, ਅਲੱਗ ਲੈਂਗਵੇਜ। ਪੰਜਾਬੀ ਦੇ ਉੱਪਰ ਤੇ ਰੋਝਾਨ ਬਹੁਤ ਘੱਟ ਹੈਗਾ ਵੇ, ਮਤਲਬ ਪੰਜਾਬੀਆਂ ਦਾ ਤੇ-ਅ ਪੰਜਾਬੀ ਤੋਂ ਪੰਜਾਬੀ ਤੇ ਦੂਰ ਰਹਿ ਗਈ ਬੱਚੇਆਂ ਨੂੰ ਅਸੀਂ ਘਰ ਬੋਲਣਾ ਵੀ ਸਿਖਾ ਦਇਐ ਤੇ, ਬੜੀ ਵੱਡੀ ਗੱਲ ਹੈ ਸਾਡੀ ਓ ਤੇ ਅਸੀਂ ਘਰ ਵੀ ਨ ਬੋਲਦੇ ਬੱਚਿਆਂ ਨਾਲ ਤੇ ਅਸੀਂ, ਹਾਂਜੀ ਆਪਣੇ ਆਪ ਨੂੰ ਬੜੇ ਵੱਡੇ- ਵੱਡੇ ਸਮਝਨੇਆ ਅਸੀਂ ਬੜੇ ਵੱਡੇ ਅਹ ਓਥੇ ਅਸੀ ਹੋ ਗਏ ਹ ਅਸੀਂ ਬੜਾ ਵੱਡਾ ਕਾਰੋਬਾਰ ਕਰਨਾ ਕਿ ਸਾਡੇ ਬੱਚੇ ਕੋਲ ਮਾਂ ਬੋਲੀ। ਹੈ ਨਹੀਂ ਤੇ ਮੈਂ ਕਹੇਨਾ ਕਿ ਸਭ ਤੋਂ ਛੋਟੇ ਪੱਧਰ ਦਾ- ਹੀ ਇਨਸਾਨ ਹੈਗੇ ਆ। ਬੜਾ ਜਰੂਰੀ ਹੋ ਜਾਂਦਾ ਏ ਬੱਚਿਆਂ ਨਾਲ। ਅਸੀਂ ਬੱਚਿਆਂ ਨਾਲ ਬਹਿੰਦੇ ਵੀ ਨਹੀਂ ਨਾ, ਬੱਚਿਆਂ ਨਾਲ ਬੈਠ ਕੇ ਗੱਲ-ਬਾਤ ਕਰੀਏ। ਤੇ ਬੱਚੇਆਂ ਕੋਲ ਵੀ ਸਮਾ ਨਈ ਐ, ਹੁਣ ਮਾਂ- ਪਿਓ ਦੇ ਕੋਲ ਬੈਠਣ ਦਾ। ਹਾਂਜੀ। ਬਸ ਓਹੀ ਏਕ ਨਾ ਕੀ ਕਹਿੰਦੇ ਨੇ ਕਿ ਜਨਰੇਸ਼ਨ ਗੈਪ। ਜਿੰਨੇ ਨਾਮ ਰੱਖਿਆ ਏ ਅੱਜ- ਕੱਲ ਦੋ ਅਲੱਗ -ਅਲੱਗ ਕੇਹ ਗ ਓਹ ਜਾਂ ਸੀਗੇ ਜੀਵਨ ਪੱਧਰ ਦੇ ਵਿਚਕਾਰ ਦੀ ਜਿਹੜੀ। ਏਕ ਦੂਰੀ ਐ, ਓਹ ਦੂਰੀ ਬ- ਵੱਧਦੀ ਜਾ ਰਹੀ ਐ। ਬੱਚੇ ਮਾਂ-ਪਿਓ ਕੋਲ ਨੀ ਬੈਂਦੇ। ਤੇ ਮਾਂ ਪਿਓ ਦੀ ਸੁਨਦੇ ਨੀ, ਤੇ ਮਾਂ ਪਿਓ ਬੱਚੇ ਦੀ ਨੀ ਸੁਨਦੇ। ਓਹੀ ਗੱਲ ਨਾ ਜਦੋਂ ਟੇਮ ਹੁੰਦਾ ਏ ਬੱਚੇ ਦੀ ਸੁਨਨ ਦਾ ਮਾਂ-ਪਿਓ ਸੁਨਦੇ ਨੀ। ਤੇ ਬੱਚਾ ਕਹਿੰਦਾ ਮੇਰੀ ਗੱਲ ਸੁਣ ਖੇਡਣਾ ਮੈਂ ਮੈਂ ਮੇਰੀ ਗੱਲ ਸੁਣ ਨ ਸੁਣਦਾ ਤੇ ਜਦੋਂ ਬੱਚਾ ਵੱਡਾ ਹੋ ਕੇ ਮਾਂ ਪਿਓ ਦੀ ਸੁਣਦਾ ਨਹੀਂ ਹੈ ਤੇ ਮਾਂ ਪਿਓ ਕਹਿੰਦੇ ਕਿ ਸ਼ਾਇਦ ਅਸੀਂ ਪਹਿਲੇ। ਟੈਮ ਦਿੱਤਾ ਹੁੰਦਾ ਬੱਚਿਆਂ ਨੂੰ ਤੇ ਸ਼ਾਇਦ ਬੱਚੇ ਸਾਨੂੰ ਅਜੇ ਟੈਮ ਦਿੰਦੇ। ਬਸ ਇਹ ਕਮੀਆਂ ਬਾਅਦ ਚ ਚੇਤੇ ਆਉਂਦੀਆਂ ਨੇ ਲੇਕਿਨ। ਸਮੇਂ ਨਾਲ ਅਗਰ ਅਸੀਂ ਕੰਮਿਆਂ ਨੂੰ ਠੀਕ ਕਰ ਲਈਏ ਤੇ ਬੜਾ। ਆਉਣ ਵਾਲਾ ਭਵਿੱਖ ਸਾਡਾ ਜਿਹੜਾ ਬੜਾ ਸਵਰ ਸਕਦਾ। ਹਾਂ ਇਹ ਚੀਜ਼ਾਂ ਬਾਰੇ ਵੀ ਸਾਨੂੰ ਦੱਸਣਾ ਜ਼ਰੂਰੀ ਹੈ। ਅਸੀਂ ਇਸ ਆਪਣੇ ਲੈਕਚਰ ਦੀ ਚੀਜ਼ਾਂ ਦਾ ਜ਼ਿਕਰ ਜ਼ਰੂਰ। ਕਰਿਆ ਕਰ ਦੇਆ ਕਿ ਬੱਚਿਆਂ ਨੂੰ ਮੁਢਲੀ ਸਿੱਖਿਆ ਦਿੱਤੀ ਜਾਵੇ ਇਸ ਤਰੀਕੇ ਦੀ। ਹਾਂਜੀ, ਹੂੰ। ਹੋਰੀ ਜ਼ਰੂਰੀ ਹੈਗਾ ਨਾ, ਸਾਡੇ ਉਧਰ ਅੱਜ
ਹੁਣ ਤੁਹਾਡੇ ਤਾਂ ਇਧਰ ਤੇ ਨਗਰ ਕੀਰਤਨ ਨਿਕਾਲ ਦੇਣੇ।
ਹਾਂਜੀ ਨਗਰ ਕੀਰਤਨ ਹੁਣੇ ਹੀ ਥੋੜੀ ਦੇਰ ਪਹਿਲੇ ਨਿਕਲਿਆ। ਤੇ ਉਥੋਂ ਇਕ ਵਰੀ ਹੋ ਕੇ ਬਸ ਉਹ। ਅ ਰੋਟੀ ਖਾ ਕੇ ਬਸ ਬੈਠੇ
ਅੱਛਾ ਅੱਛਾ
ਤੁਹਾਡੇ ਘਰ ਦੇ ਬਾਹਰੋਂ ਹੀ ਆ ਜਾਂਦਾ ਹੈਨਾ ਘਰਦੇ ਬਾਹਰੋਂ ਉਹ ਸਾਡੇ ਮਤਲਬ ਮੇਰੇ ਮਾਮੇ ਮਾਮੀਆਂ ਜੀ ਆਏ ਹੋਏ ਨੇ ਸਾਰੇ। ਇਹ ਵੀ ਬੜੀ ਅੱਛੀ ਕਿਸਮਤ ਤੇ ਬਾਬਾ ਜੀ ਘਰ ਦੇ ਬਾਹਰੋਂ ਹੀ ਜਾ ਰਹੇ ਹੁੰਦੇ ਨੇ। ਸਾਡੇ ਪਰਿਵਾਰ ਸਾਰਾ ਕੱਠਾ ਹੁੰਦਾ ਹੈ ਸਾਡੇ ਮਾਮੇ ਚਾਚੇ ਚ ਹੋ ਗਏ ਭੂਆ ਸਾਰੇ ਜੇੜੇ ਕੱਠੇ ਹੁੰਦੇ ਨੇ ਉਹੀ ਇੱਕ ਘਾਰ ਇੱਕ ਫੰਕਸ਼ਨ ਵਰਗਾ ਹੋ ਜਾਣਾ ਸਾਰੇ ਕੱਠੇ ਹੋਣੇ ਪਰਿਵਾਰ ਕੱਠਾ ਹੋਣਾ ਬੂਰੀ ਵੱਡੀ ਗੱਲ ਹੈਗੀ ਹਨਾ ਤੇ ਨਾਲੇ ਸਾਡੇ ਪਰਿਵਾਰ ਪਰ ਪਿਆਰ ਬੜਾ ਅੱਜ ਦੇ ਟੈਮ ਵਿੱਚ ਸਾਡੇ ਮਾਂ ਹੋ ਗਈਆਂ ਹੋ ਗਈਆਂ ਮਾਸੀਆਂ ਬੜਾ ਪੈਲੇ ਹੁੰਦਾ ਸੀ। ਜੋ ਪਿਆਰ ਉਨਾ ਲਾ ਉਹੀ ਪਿਆਰ ਹਲੇ ਵੀ ਐ। ਲੇਕਿਨ ਅੱਜ ਕੱਲ੍ਹ ਦੇ ਰਿਸ਼ਤਿਆਂ 'ਚ ਓ ਪਿਆਰ ਮੁਖ ਤਾ ਜਾ ਰਿਆ ਹਾਂਜੀ ਜੀ। ਪੈਲੇ ਦੇ ਲੋਕੀ ਅ ਦਿਲੋਂ ਪਿਆਰ ਰੱਖਦੇ ਸੀ ਅੱਜ ਕੱਲ੍ਹ ਮਤਲਬ ਦੇ ਰਿਸ਼ਤੇ ਹੈਗੇ ਨੇ। ਮਤਲਬ ਅਸ ਜੇ ਆਣਗੇ ਮਤਲਬ ਅਸ ਜਾਣਗੇ। ਹਾਂਜੀ ਬਸ ਇਹੀ ਹੈ ਵੀ ਜ਼ਰੂਰੀ ਹੈ ਰਿਸ਼ਤਿਆਂ ਨੂੰ ਸੰਜੋ ਕੇ ਰੱਖਣਾ ਐਈ। ਬੜੀ ਵੱਡੀ ਚੀਜ਼ ਹੈ ਜੋ ਅਸੀਂ ਕਿਤੇ ਕਿਥ ਵਿਸਰ ਰਏ ਆਂ ਹੂੰ। ਹੋਰਸ ਨਵੀ ਤਾਜ਼ੀ ਸੁਣਾਓਗੇ ਤੁਹਾਡੇ ਉੱਧਰ ਦੀ ਬਸ ਵਧੀਆ ਨਈ ਇੱਧਰ ਨਗਰ ਕੀਰਤਨ ਨਈ ਇਧਰ ਵੈਸੇ ਨਾ ਅਖੰਡ ਪਾਠ ਰਖਵਾਂਦੇ ਨੇ। ਅੱਛਾ ਖੰਡ ਪਾਠ ਦਾ ਫਿਰ ਭੋਗ ਪੈ ਜਾਂਦਾ ਹਾਂਜੀ-ਹਾਂਜੀ। ਬੋਤ ਵਧੀਆ
ਹਾਂਜੀ ਤੇ ਸ਼ਾਮੀ ਫਿਰ ਸੁਖਮਨੀ ਸਾਹਿਬ ਦਾ ਪਾਠ ਹੈ। ਉੱਥੇ ਜੋ ਲੜੀ ਸ ਚਲਦੀ ਏ।
ਅੱਛਾ ਉਨਾਂ ਦੀ ਸੰਪੂਰਨਤਾ ਹੁੰਦੀ ਏ ਹਾਂਜੀ। ਐਵੀ ਵ ਅੱਛਾ ਤਰੀਕਾ ਹੈ ਸੰਗਤ ਜੋੜਨ ਦਾ ਵੀ ਨਾ ਬੋਤ ਵਧੀਆ ਉਪਰਾਲੇ ਕੀਤੇ ਜਾ ਰਏ ਨੇ। ਤੇ ਕਰਦੇ ਰਈਏ ਤੇ ਬੜਾ ਵਧੀਆ ਸਾਡੇ ਇਥੇ ਵੀ ਇਤਿਹਾਸ ਜਾਣੂ ਰਏਗਾ ਸਾਰਿਆਂ ਅਸਤੇ ਇਤਿਹਾਸ ਨਾਲ ਜਾਣੂ ਹੋਵਾਂਗੇ ਅਸੀਂ ਸਾਰੇ ਬੱਚਿਆਂ ਨੂੰ ਜੋੜਾਂਗੇ।
ਹਾਂਜੀ ਜੀ।
ਜੀ। ਚਲੋ ਜੀ ਬੋਤ ਵਧੀਆ ਲੱਗਿਆ ਤੁਾਨੂੰ ਗੱਲ ਕਰਕੇ ਹਾਂਜੀ ਧਿਆਨ ਰੱਖੋ ਜੀ ਆਪਣਾ ਠੀਕ ਹੈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਰੱਬ ਰਾਖਾ